ਹੈਲੋ,
ਹੈਲੋ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਬੇਟਾ ਜੀ ਕੀ ਹਾਲ ਐ?
ਵਧੀਆ, ਤੁਸੀਂ ਸੁਣਾਓ ਕੀ ਕਰ ਰਹੇ ਹੋ?
ਅਸੀਂ ਹੁਣੇ ਰੋਟੀ ਪਾਣੀ ਖਾਇਆ, ਫਰੀ ਬੈਠੇ ਹਾਂ।
ਅੱਛਾ, ਸਭ ਠੀਕ
ਹਾਂਜੀ ਸਭ ਵਧੀਆ, ਤੁਸੀਂ ਦੱਸੋ ਤੁਹਾਡੀ ਫੈਮਿਲੀ ਠੀਕ ਏ?
ਹਾਂਜੀ ਸਬ ਵਦੀਆ, ਓਰ ਮੈਂ ਤਾਡੇ ਕੋਲੋਂ ਸੋਸ਼ਲ ਮੀਡੀਆ ਬਾਰੇ ਪੁੱਛਨਾ ਸੀ? ਬਈ ਸੋਸ਼ਲ ਮੀਡੀਆ ਦੇ ਕੀ ਫਾਏਦੇ ਨੇ ਤੇ ਕੀ ਨੁਕਸਾਨ ਨੇ?
ਸੋਸ਼ਲ ਮੀਡੀਆ ਨੇ ਸੋਸ਼ਲ ਮੀਡੀਆ ਬਈ ਅੱਜ-ਕੱਲ ਦੇ ਫੋਨ ਦੇ ਤੇ ਬੋਤ ਬੱਚੇਆਂ ਨੂੰ, ਛੋਟੇ ਬੱਚੇਆਂ ਤੋਂ ਲੈ ਕੇ ਵੱਡੇਆਂ ਨੂੰ ਤੇ ਬੋਤ ਚਸਕਾ ਪੈ ਚੁੱਕਿਆ। ਜੇ ਫੋਨ ਨੀ ਹੋਏਗਾ, ਨਾ ਤੇ ਬੱਚੇ ਰੋਟੀ ਵੀ ਨੀ ਖਾਂਦੇ ਹੈਗੇ।
ਹਾਂਜੀ,
ਹਨਾ ਜੇ ਬੱਚਿਆਂ ਨੂੰ ਰੋਟੀ ਵੀ ਖਾਣੀ ਫੋਨ ਕਲ ਹੋਣਾ ਚਾਹੀਦਾ। ਇੱਕ ਹੱਥ ਨਾਲ ਰੋਟੀ ਖਾਂਦੇ ਨੇ ਹੈਂ, ਦੂਜੇ ਨਾਲ ਰੀਲਾ ਦੇਖਦੇ ਰਹਿੰਦੇ ਨੇ। ਦੇਖੋ ਇਹ ਹਾਲ ਖ਼ਰਾਬ ਹੋਏ ਪਏ, ਨੇ ਪਹਿਲੇ ਟੈਮ ਵਧੀਆ ਸੀ। ਫੈਮਲੀ ਰਲ ਕੇ ਗੱਲਬਾਤ ਕਰਦੀ ਸੀ ਹਨਾ। ਤੇ ਆਪਣਾ ਚਾਚੇ ਤਾਏ ਦੇ ਮੁੰਡੇ ਸਭ ਇਕੱਠੇ ਬੈਠੇ ਬਹਿੰਦੇ ਹੁੰਦੇ ਸੀ। ਅੱਜ-ਕੱਲ, ਦੀ ਉਹ ਗੱਲਾਂ ਹੀ ਨੀ ਹੈਗੀਆਂ।
ਹ
ਅੱਜ-ਕੱਲ ਦੇ ਹਰ ਇੱਕ ਘਰ ਦੇ ਘਰ ਦੇ ਚਾਰ ਬੰਦੇ ਚਾਰੋ ਬੰ ਕੋਲ ਆਪਣਾ ਆਪਣਾ ਫੋਨ ਹੈਗਾ। ਕਿਸਨੂੰ ਕਿਸੇ ਨਾਲ ਕੋਈ ਮਤਲਬ ਨੀ ਹੈਗਾ। ਬਸ ਇੱਕ ਫੋਨ ਹੋਵੇ, ਤੇ ਇੱਕ ਬੰਦਾ ਹੋਵੇ ਆਪਣਾ
ਹਾਂਜੀ, ਹੁਣ ਤੁਸੀਂ ਯਾਰ ਲਾ ਲਓ, ਜਿਵੇਂ ਯੂਟਿਊਬ ਹੋ ਗਿਆ। ਇੰਸਟਾਗ੍ਰਾਮ ਹੋ ਗਿਆ, ਇੱਦਾਂ ਦੇ ਲੋਕੀ ਆਪਣਾ ਚੈਨਲ ਬਣਾ ਰਹੇ ਨੇ ਚੈਨਲ ਬਣਾ ਕੇ। ਆਪਣੇ ਰੀਲਾਂ ਬਣਾ ਰਹੇ ਨੇ,
ਹਾਂਜੀ-ਹਾਂਜੀ,
ਲੋਕ ਸੁਣਾ ਰਹੇ, ਨੇ ਉਹਦੇ ਨਾਲ ਲੋਕੀ ਪੈਸੇ ਕਮਾ ਰਹੇ ਨੇ। ਹੂੰ, ਆਪਣੇ ਕਰੀਅਰ ਬਾਰੇ ਸੋਚ ਰਹੇ ਨੇ, ਫ਼ਾਇਦੇ ਤਾਂ ਹੈ ਗਏ ਔਰ ਨੁਕਸਾਨ ਦੇਖੋ ਜਿਵੇਂ ਕਿ, ਨੁਕਸਾਨ ਹੈਗੇ ਨੇ ਬਈ। ਸੋਸ਼ਲ ਮੀਡੀਆ ਤੇ ਬੜੇ ਸਕੈਮ ਹੁੰਦੇ ਨੇ, ਅੱਜ-ਕੱਲ੍ਹ ਫੋਨ ਆਇਆ ਸਾਨੂੰ ਕਹਿਣਗੇ, ਓਟੀ ਪੀ ਦਿਓ ਤੁਸੀਂ ਓ ਟੀ ਪੀ ਦੇ ਦੋਗੇ ਤੇ। ਤੁਹਾਡੇ ਬੈਂਕ ਚ ਸਾਰੇ ਪੈਸੇ ਖਤਮ
ਹਾਂ ਬਿਲਕੁਲ ਫਰੋਡ ਹੋ ਗਏ, ਨਾ ਫਰੋਡ ਵੀ ਕਈ ਨੰਬਰ ਐਸੇ ਨੰਬਰ ਹੈਗੇ ਨੇ। ਜਣੇ ਆਪਣਾ ਸਾਡੇ ਬੈਂਕ ਵੀ ਖਾਲੀ ਕਰ ਸਕਦੇ ਨੇ,
ਹਾਂਜੀ ਹੁਣ ਤੁਸੀਂ, ਆ ਲੈ ਲੋ ਜਿਵੇਂ, ਕਿ ਬੀ ਐਸ ਐਨ ਐਲ ਸੀਮ ਹੋ ਗਿਆ ਜੀਓ ਦਾ ਸਮ ਹੋ ਗਿਆ, ਏਅਰਟੈਲ ਦਾ ਸਿੰਮ ਹੋ ਗਿਆ ਇਹਦੇ, ਸਾਰਿਆਂ ਦੇ ਅਲੱਗ-ਅਲੱਗ ਟਾਵਰ ਲੱਗਦੇ ਪਏ ਨੇ ਅੱਜ-ਕੱਲ੍ਹ ਬੜੇ-
ਜਿਵੇਂ ਜੀਓ ਦਾ ਆਇਆ ਸੀ, ਪਹਿਲੇ ਕਹਿੰਦੇ ਸੀ ਫ੍ਰੀ ਹੈਗਾ ਹੈ ਫੀ ਹੈਗਾ ਜੀਓ। ਹਨਾ ਫ੍ਰੀ-ਫ੍ਰੀ ਕਰਦੇ ਕਰਦੇ ਫਿਰ ਦੋ ਸੌ ਦਾ ਪਹਿਲੇ ਸੋ ਦਾ ਰਿਚਾਰਜ ਆਇਆ। ਫਿਰ ਦੋ ਸੌ ਦਾ ਆ ਗਿਆ ਫਿਰ ਢਾਈ ਸੌ ਦਾ ਆਇਆ ਫਿਰ ਤਿੰਨ ਸੌ ਦਾ ਆ ਗਿਆ ਫਿਰ ਸਾਢੇ ਤਿੰਨ ਸੌ ਆ ਗਿਆ। ਮਤਲਬ ਕਿ ਦਿਨੋ ਦਿਨ ਵੱਧਦਾ ਜਾ ਰਿਹਾ ਵ ਮਤਲਬ ਕਿ। ਐਸਾ ਸੁਵਾਦ ਪੈ ਚੁੱਕਿਆ ਨਾ ਕਿ ਬੰਦਾ ਫ਼ੋਨ ਬਗੈਰ ਮਰ ਜੇਗਾ। ਬਈ ਇਹ ਇੰਨੀ ਹੀ ਗ਼ਲਤ ਬੰਦਾ ਫਸਦਾ ਜਾ ਰਿਹਾ।
ਜ ਹੁਣ ਤੁਸੀਂ ਦੇਖਲਓ ਇੰਨੇ ਸਿੰਮ ਆ ਗਏ ਨੇ ਇਹਨਾਂ ਦੇ ਅਲੱਗ ਅਲੱਗ ਟਾਵਰ ਵੀ ਤਾਂ ਹੋਣਗੇ। ਜਿਵੇਂ ਟਾਵਰ ਹੈਗੇ ਨੇ ਟਾਵਰ ਨਾਲ ਪਸ਼ੂ ਪਕਸ਼ੀ ਨੂੰ ਵੀ ਤਾਂ।
ਦੇਖ ਲਓ ਹਾਂਜੀ ਨਜ਼ਰ ਹੀ ਨਹੀਂ ਆਉਂਦੇ ਨਜ਼ਰ ਹੀ ਨਹੀਂ ਆਉਂਦੇ। ਪਸ਼ੂ ਪਹਿਲੇ ਹਾਂ ਪਹਿਲੇ ਚਿੜੀਆਂ ਤੋਤੇ ਨਜ਼ਰ ਆਉਂਦੇ ਸੀ ਨਾ ਕਾਂ। ਅੱਜ ਕੱਲ ਵੇਖੋ ਕਦੀ ਕਾਂ ਵੇਖਿਆ ਤੁਸੀਂ। ਚਿੜੀਆਂ ਨੀ ਕੋਈ ਕਾਂ ਨੀ। ਸਭ ਇਹ ਓ ਦੇ ਕਰਕੇ ਨਾ ਓ ਕਰੰਟ ਕਰਕੇ ਸਭ ਮਰੀ ਜਾ ਰਹੇ ਨੇ।
ਹਾਂਜੀ ਜਿਹੜੇ ਟਾਵਰ ਆਉਂਦੇ ਨੇ ਟਾਵਰ ਨਾਲ ਸਾਰੇ ਮਰੀ ਜਾ ਰਹੇ ਨੇ।
ਹੂੰ
ਅੱਜ-ਕੱਲ ਸੋਸ਼ਲ ਮੀਡੀਆ ਦੇ ਫਾਇਦੇ ਵੀ ਬੜੇ ਹੈਗੇ ਨੇ ਜਿਵੇਂ ਕੀ ਕੋਈ ਗਰੀਬ ਘਰ ਦਾ ਬੱਚਾ ਹੈਗਾ ਉਹਨੂੰ ਉਹ ਟਿਊਸ਼ਨ ਦੀ ਫੀਸ ਨਹੀਂ, ਅਫੋਰਡ ਕਰ ਪਾ ਰਿਹਾ। ਤੇ ਉਹ ਆਪਣਾ ਯੂਟਿਊਬ ਤੇ ਸਰਚ ਮਾਰ ਲਏਗਾ, ਆਪਣਾ ਪੜ੍ਹ ਲਏਗਾ। ਆਪਣਾ ਕਰੀਅਰ ਬਾਰੇ ਸੋਚ ਲਏਗਾ, ਹੁਣ ਜਿਹੜੇ ਅੱਜ-ਕੱਲ੍ਹ ਦੇ ਬੱਚੇ ਹੈਗੇ ਨੇ ਜਿਨਾਂ ਨੇ ਆਪਣੇ ਬਾਰੇ ਨਹੀਂ ਸੋਚਣਾ, ਉਹ ਤੇ ਸਵੇਰੇ-ਸਵੇਰੇ ਬਾਰਾਂ ਵਜੇ ਉੱਠ ਜਾਣਗੇ। ਬਾਹਰਾਂ ਵਜੇ ਯਾ ਇੱਕ ਵਜੇ ਉੱਠਣਗੇ ਉਹਨਾਂ ਨੂੰ ਉੱਡਦੇ ਹੀ ਫੋਨ ਚਾਹੀਦਾ। ਰਾਤੀ ਸੌਣਗੇ ਸੋਣ ਦੇ ਟਾਈਮ ਵੀ ਫੋਨ ਚਾਹੀਦਾ ਹੁਣ ਅੱਜ ਕੱਲ੍ਹ ਦੇ ਬੱ ਚਿਆਂ ਦਾ ਅੱਜ ਕਲ ਦੀ ਜਨਰੇਸ਼ਨ ਦਾ ਕੀ ਕਰੀਏ ਹੁਣ।
ਹੈਲੋ ਜੀ ਹੈਲੋ।
ਹੈਲੋ।
ਹਾਂਜੀ ਆਵਾਜ਼ ਨਹੀਂ ਆ ਰਹੀ।
ਆ ਰੀ ਐ।
ਆ ਕੀ ਕਹਿ ਰਹੇ ਸੀ ਤੁਸੀਂ।
ਤੇ ਅੱਜ ਕੱਲ੍ਹ ਦੀ ਜਨਰੇਸ਼ਨ ਦਾ ਕੀ ਕਰੀਏ ਅ ਜਿਹੜੇ ਹਾਂਜੀ ਜਿਹੜੇ ਰਾਤੀ ਬਾਰਾ-ਬਾਰਾ ਵਜੇ ਫੋਨ ਲਾ ਕੇ ਸੌਦੇ ਨੇ ਬਾਰਾ-ਬਾਰਾ ਵਜੇ ਉੱਠਦੇ ਨੇ।
ਹਾਂਜੀ। ਹਾਂ ਤੇ ਫੇਰ ਉਹ ਕੀ ਆਪਣਾ ਨਾਮ ਜਪਣਗੇ ਨਹੀਂ ਕਿ ਅੰਮ੍ਰਿਤ ਵੇਲਾ ਸੰਭਾਲਣਗੇ। ਜਦੋਂ ਅੰਮ੍ਰਿਤ ਵੇਲਾ ਸੰਭਾਲਣ ਦਾ ਟਾਈਮ ਹੁੰਦਾ ਹੈ ਤਦ ਸੋ ਜਾਂਦੇ ਨੇ। ਨਹੀਂ ਬਾਰਾ-ਬਾਰਾ ਇੱਕ ਇੱਕ ਵਜੇ ਤੁਸੀਂ ਮੋਬਾਇਲ ਚਲਾਓਗੇ ਤੇ ਤੁਸੀ ਦਾਹ-ਦਾਹ ਵਜੇ ਤੋਂ ਪਹਿਲੇ ਉੱਠ ਹੀ ਨੀ ਸਕਦੇ।
ਹੁਣ ਤੁਸੀ ਹਾਲ ਏ ਲਓ ਜਿਵੇਂ ਕੋਈ ਗਰੀਬ ਪਰਿਵਾਰ ਦਾ ਬੱਚਾ ਉਹਨੂੰ ਪੜ੍ਹਨ ਉਹਨੂੰ ਪੜ੍ਹਨਾ ਤੇ ਉਹ ਪੜ੍ਹ ਸਕਦਾ ਆਪਣੇ ਫੋਨ ਵਿੱਚੋਂ। ਯੂ ਟੀਊਬ ਚਲਾਏਗਾ ਉਹ ਆਰਾਮ ਨਾਲ ਪੜੇਗਾ ਆਪਨਾ।
ਬਣ ਸਕਦਾ ਹੈ।
ਹਾਂਜੀ ਔਰ ਜੋ ਟਿਊਸ਼ਨ ਦੀ ਫੀਸ ਨਹੀਂ ਅਫੋਰਡ ਕਰ ਪਾ ਰਿਹਾ ਤਾਂ।
ਹਮ ਬਿਲਕੁਲ ਜੀ ਤੇ ਜਿਨਾਂ ਨੇ ਗ਼ਲਤ ਕੰਮ ਕਰਨੇ ਮੋਬਾਇਲ ਚ ਹੀ ਕਰ ਲੈਣੇ ਸਾਰਿਆਂ ਨੇ।
ਜੀ ਹਾਂਜੀ-ਹਾਂਜੀ।
ਮੋਬਾਇਲ ਇਚ ਹੀ ਸਾਰੇ ਗ਼ਲਤ ਕੰਮ ਮੋਬਾਇਲ ਇਚ ਸਾਰੇ ਸਹੀ ਕੰਮ ਹੈਗੇ ਨੇ।
ਹਾਂਜੀ
ਮੋਬਾਇਲ ਹੀ ਫਾਇਦਾ ਦਿੰਦਾ ਮੋਬਾਈਲ ਹੀ ਸਾਨੂੰ ਨੁਕਸਾਨ ਦਿੰਦਾ ਵੇ।
ਜਿੰਨੇ ਆਪਣੇ ਬੱਚੇ ਨੇ ਆਪਨਾ ਕਰੀਅਰ ਬਣਾਉਣਾ ਉਹ ਤਾਂ ਬਣਾ ਦੇਗਾ ਫੋਨ ਨਾਲ ਹੀ। ਆਏ ਸੋਸ਼ਲ ਮੀਡੀਆ ਨਾਲ ਈ ਹੁਣ ਜਿਵੇਂ ਤੁਸੀਂ ਲਾ ਲੋ ਔਨਲਾਈਨ ਜਿਵੇਂ ਔਨਲਾਈਨ ਸ਼ੋਪਿੰਗ ਹੈਗੀ ਤੁਸੀਂ ਘਰ ਬੈ ਥੇ ਜੋ ਮਰਜ਼ੀ ਮੰਗਵਾ ਸਕਦੇ ਹੋ ਤੁਹਾਡੇ ਘਰ ਤੱਕ ਫੜਾ ਕੇ ਜਾਣਗੇ ਹੁਣ ਤੁਸੀਂ ਜਿਵੇਂ ਤੁਹਾਡੇ ਘਰ ਚ ਵੀ ਕੁੱਛ ਬੰਣਿਆ ਨੀ ਖਾਨ ਦਾ ਤੁਸੀਂ ਔਨਲਾਈਨ ਔਡਰ ਕਾਰਲੋ ਤੁਹਾਡੇ ਘਰ ਦੇ ਕੇ ਜਾਣਗੇ ਘਰ ਦੇ ਬਾਹਰ ਇਹ ਬੜਾ ਫਾਇਦਾ ਹੈਗਾ।
ਐਵੀ ਬੜਾ ਫਾਇਦਾ ਹੈਗਾ ਵੀ। ਇਹ ਤਾਂ ਸਭ ਤੋਂ ਤਾਂ ਹੀ ਤਾਂ ਲੋਕਾਂ ਨੂੰ ਸੁੱਖ ਹੋ ਗਿਆ ਨਾ ਬੜਾ ਬੰ ਘਰ ਬੈਠੇ ਬਿਠਾਏ ਇੱਕ ਫੋਨ ਘੁਮਾਂਦਾ ਘਰ ਆ ਜਾਂਦਾ। ਨਹੀਂ ਬਣਾਉਣ ਦੀ ਲੋੜ ਨਾ ਕੁਛ ਅਸੀਂ ਫੋਨ ਘੁੰਮਾਉਣ ਦੀ ਲੋੜ ਹੈਗੀ ਆ ਬਸ
ਓਨ ਉਹਨਾਂ ਦੇਖੋ ਬਈ ਅੱਜ ਤੁਸੀਂ ਕਿਸੇ ਰਿਸ਼ਤੇਦਾਰ ਘਾਰ ਨਹੀਂ ਹੀ ਜਾ ਪਾ ਰਹੇ ਤੇ ਤੁਸੀਂ ਵੀਡੀਓ ਕਾਲ ਕਰ ਲਉ ਉਹਨੂੰ। ਓਦੀ ਸ਼ਕਲ ਵਗੈਰਾ ਦੇਖ ਲੈਂਦੇ ਨੇ ਵੀਡੀਓ ਕਾਲ ਕਰਨ ਤੇ।
ਸਕੂਨ ਮਿਲ ਜਾਏਗਾ ਕੁਛ ਹਾਂਜੀ ਇਹਨਾਂ ਚ। ਸਕੂਨ ਮਿਲ ਜਾਂਦਾ ਬੰਦੇ ਨੂੰ ਆਪਣਾ ਬੰਦਾ ਵੇਖ ਨਾ ਹੋਵੇ ਦੂਰ ਬੈਠਾ ਹੋਇਆ ਆਪਣਾ ਬੰਦਾ। ਨਹੀਂ ਮੀਲੋਂ ਦੂਰ ਬੈਠਾ ਹੋਇਆ ਸੱਸ ਸਮੁੰਦਰ ਪਾਰ ਬੈਠਾ ਹੋਇਆ ਬੰਦਾ। ਤੇ ਉਹ ਵੀ ਸੁੱਖ ਮਾਣ ਸਕਦਾ ਵੇ।
ਹਾਂਜੀ ਹੁਣ ਤੁਸੀਂ ਜਿਵੇਂ ਤੁਹਾਡਾ ਪੁੱਤਰ ਕੋਈ ਗਿਆ ਬਾਹਰ ਲੇ ਦੇਸ਼ ਚ ਜੀ ਹੁਣ ਤੁਸੀਂ ਬਾਹਰਲੇ ਦੇਸ਼ ਜਾ ਕੇ ਥੋੜ੍ਹਾ ਉਹਨੂੰ ਵੇਖੋ ਗੇ ਰਖੋਗੇ ਹੁਣ ਤੁਸੀਂ ਵੀਡੀਓ ਕਾਲ ਕਰਲੋ ਹਾਂਜੀ
ਨਹੀਂ ਚਲੋ ਸੁੱਖ ਵੀ ਨੇ ਤੇ ਦੁੱਖ ਵੀ ਨੇ ਨਹੀਂ
ਹੂੰ
ਵੀਡੀਓ ਕੋਲ ਦਾ ਬੜਾ ਸੁਖ ਹੈਗਾ ਬੰਦਾ ਬੰਦੇ ਨੂੰ ਮਿਲ ਜਾਂਦਾ ਹੈਗਾ
ਜੀ
ਬੰਦਾ ਬੰਦੇ ਨੂੰ ਮਿਲ ਜਾਂਦਾ ਹੈਗਾ
ਸਹੀੱ ਤਾਂ ਸਾਰੇ ਨੇ ਬੋਲਦੇ ਬੜੀ ਤੁਸੀਂ ਆਪਣਾ ਕਰੀਅਰ ਬਣਾਉਣਾ ਚਾਹੋ ਤੇ ਕਰੀਅਰ ਵੀ ਬਣਾ ਸਕਦੇ ਹੋ ਅੱਜ ਤੁਸੀਂ ਕਰੀਅਰ ਨਾ ਬਣਾਉਣਾ ਚਾਹੋ ਤੁਸੀਂ ਐਵੇਂ ਆਪਣਾ ਆਪਣੇ ਬਾਰੇ ਨਹੀਂ ਸੋਚਣਾ ਚਾਹੋ ਤੇ ਤੁਸੀਂ ਵਾਸਤੇ ਰੀਲਾ ਵੀ ਵੇਖ ਸਕਦੇ ਹੋ ਹੁਣ ਅੱਜ ਕੱਲ ਦੀ ਜਨਰੇਸ਼ਨ ਤਾਂ ਰੀਲਾਾਂ ਹੀ ਜ਼ਿਆਦਾ ਵੇਖ ਰਹੀਏ ਆਪਣਾ ਕਰੀਅਰ ਬਾਰੇ ਸੋਚਦੀ ਨੀ ਕੁਛ
ਗਿਲ ਫੇਰ ਜੀ ਮਾਂ ਪਿਓ ਅੰਦਰ ਆ ਪੜ੍ਹਨ ਲੱਗ ਜਾਂਦੇ ਨੇ ਜੇ ਮਾਂ ਪਿਓ ਬਾਹਰ ਗਏ ਤੇ ਵ ਰੀਲਾ ਚਲਾਉਂਦੇ ਰਹਿੰਦੇ ਨੇ ਠੀਕ ਹੈ ਮਾਂ ਪਿਓ ਨੂੰ ਧੋਖਾ ਹੀ ਦੇ ਰਹੇ ਨੇ ਬੱਚੇ
ਆਈਫਾ ਹੁਣ ਰੀਲਾਂ ਆਉਂਦੀਆਂ ਰੀਲਾਂ ਚ ਹਰ ਨੀ ਪਹਿਲੇ ਵੀ ਤਾਂ ਥੋੜੇ ਸੋ ਦੋ ਹਜ਼ਾਰ ਗਿਆਰਾਂ ਚ ਤੇ ਐਵੇਂ ਤਾਂ ਆਪਣੀ ਪੜ੍ਹਾਈ ਦੀ ਹਾਂਜੀ ਜੀ ਹੁਣ ਜਿਵੇਂ ਕਿ ਤੁਸੀਂ ਮੰਨ ਲਓ ਪੜ੍ਹਾਈ ਪੜ੍ਹਾਈ ਨੂੰ ਲੈ ਕੇ ਤਾਂ ਬੱਚੇ ਬਿਲਕੁਲ ਹੀ ਖਤਮ ਹੋ ਗਏ ਨੇ ਅਹ ਲੋਕਡਾਊਨ ਤੋਂ ਬਾਅਦ ਲੋਕਡਾਊਨ ਵਿੱਚ ਬਚ ਬੱਚੇ ਸਾਰੇ ਫੋਨ ਚਲਾਉਂਦੇ ਸੀ
ਹਾਂਜੀ ਹਾਂ ਬਸ ਬਿਲਕੁਲ ਬਿਲਕੁਲ, ਇਹ ਜਦੋਂ ਦਾ ਲੋਕਡਾਊਨ ਲੱਗਿਆ ਨਾ, ਬੱਚੇ ਜਾਦਾ ਸਿਰ ਜੋੋਰ ਹੋ ਗਏ ਨੇ। ਬਸ ਮੈਡਮਾਂ ਵੀ ਕਹਿਣਗੀਆਂ ਨੇ ਬਈ ਜਿਹੜਾ ਕੰਮ ਹੈਗਾ ਮੋਬਾਈਲ ਵਿਚ ਜਿਹੜਾ ਕੰਮ ਹੈਗਾ ਮੋਬਾਈਲ ਵਿੱਚ ਠੀਕ ਹੈ ਉਹਨਾਂ ਦੀ ਮੌਜਾਂ ਨੇ ਹਰ ਵਾਰੀ ਅੱਛਾ ਰਿੀਚਾਰਜ ਨਾ ਕਰਾਓ ਤੇ ਫੋਨ ਡੱਬਾ ਬਣ ਜਾਂਦਾ
ਹਾਂ ਅਜੇ ਚਾਰ ਦਿਨ ਹਾਂ ਜਿੱਥੋਂ ਸਾਰਾ ਕੁਛ ਹੈਗਾ ਹੁਣ
ਕਰਾਓ ਤੇ ਫੇਿਰ ਬੰਦਾ ਕਹਿੰਦਾ ਹਾਈਕਿੰਗ ਕਰਿਓ ਤਾਂ ਖਾਲੀ ਡੱਬਾ ਹੈਗਾ ਵ
ਹਾਂਜੀ ਹੁਣ ਅੱਜ ਕੱਲ ਤੇ ਬੱਚੇ ਰਹਿ ਨਹੀਂੀ ਸਕਦੇ ਤੇ ਫੋਨ ਤੋਂ ਬਗ਼ੈਰ, ਜਿਵੇਂ ਕਿ ਜਿਵੇਂ ਕਿ ਤੁਸੀਂ ਮੰਨ ਲਓ ਮਾਵਾਂ ਹੈਗੀਆਂ, ਮਾਵਾਂ ਯਾ ਮਾਪਿਆ, ਪਿਓ ਤੇ ਓ ਛੋਟੇ ਜੇ ਬੱਚੇ ਨੂੰ ਜਿਵੇਂ ਇੱਕ ਸਾਲ ਦਾ ਉਹਨਾਂ ਦਾ ਬੱਚਾ ਹੈਗਾ। ਇੱਕ ਜਾਂ ਦੋ ਸਾਲ ਦਾ, ਉਹਦੇ ਅੱਗੇ ਫੋਨ ਰੱਖ ਦੇਨਗੇ, ਰੋ ਰੇਆ ਹੋਏਗਾ। ਓ ਫੋਨ ਵੇਖ ਕੇ ਚੁੱਪ ਹੋ ਜਾਂਦਾ ਐ, ਹੁਨ ਤੁਸੀਂ ਫੋਨ ਨਾ ਰੱਖੋ ਨਾ। ਤੁਸੀਂ ਕੋਈ ਖਿਡੌਨਾ ਦੇ ਦੋ। ਫੇਰ ਉਹਦੀ ਅੱਖਾਂ ਅੱਗੇ ਅਸਰ ਪਏਗਾ ਫੇਰ ਤੁਸੀਂ ਕਹੋਗੇ ਇਹਦੀ ਅੱਖਾਂ ਵੀ ਖਰਾਬ ਹੋ ਗਈ ਆ, ਹੁਣ ਛੋ ਟੀ ਉਮਰ ਤਾਂ ਹੀ ਤਾਂ ਬੱਚਿਆਂ ਨੂੰ ਚਸ਼ਮੇ ਲੱਗਦੇ।
ਬਿਲਕੁਲ ਬੜੇ ਛੋਟੇ-ਛੋਟੇ ਬੱਚੇ, ਜਮਦੇ ਬਚਿਆ ਨੂੰ ਲੱਗੇ ਪਏ ਨੇ।
ਹਾਂਜੀ।
ਓਈ ਤੇ ਫੋਨ ਨੇ ਹੀ ਬੇੜਾ ਗਰਕ ਕੀਤਾ ਸਭ ਦਾ। ਨਈ।
ਵੀ ਨੀ ਸਕਦੇ।
ਹੋਰ ਕੀ, ਜੇ ਫੋਨ ਨਾ ਦਿਓ, ਬੱਚੇ ਕਹਿੰਦੇ ਸਾਡਾ ਕੰਮ ਆਇਆ ਵੇ। ਸਾਡਾ ਅਹ ਅਸੀਂ ਕੰਮ ਕਰਨਾ ਐ। ਫੋਨ ਤੇ ਹੀ ਸਾਰੇ ਕੰਮ ਹੋ ਗਏ ਨੇ ਅੱਜ ਕੱਲ੍ਹ।
ਹਾਂ ਫੋਨ ਹੀ ਰਹਿ ਗਿਆ ਬਸ ਬੱ ਬੱਚਿਆਂ ਕੋਲ ਤਾਂ, ਪੜ੍ਹਾਈ ਕਰਨੀ ਏ, ਪੜ੍ਹਾਈ ਕਰਨੀ ਐ।
ਵੱਡੇ ਛੋਡੋ, ਬੱਚੇ ਛੋਡੋ, ਬਜ਼ੁਰਗਾਂ ਨੂੰ ਵੀ ਸ਼ੌਕ ਪੈ ਗਿਆ। ਰੀਲਾਂ ਬਨਾਨ ਦਾ, ਚਲੋ ਏਕ ਤਰਫ਼ ਨਾ ਬੰਦਾ ਨਾ ਜਿਵੇਂ ਬੈਠਾ ਹੋਇਆ ਵੇ, ਮਾਯੂਸ ਬੈਠਾ ਹੋਇਆ, ਗੁੰਮ ਸੁੁੰਮ ਬੈਠਾ ਹੋਇਆ ਵੇ ਜਿਵੇਂ ਅਪਨੀ ਬਿਮਾਰੀ ਤੋਂ ਪਰੇਸ਼ਾਨ ਏ ਤੇ ਬੰਦਾ ਨਾ ਥੋੜੀ ਦੇਰ ਜੇ ਮੋਬਾਇਲ ਵੇਖਦਾ ਨਾ, ਵੇਖੇਗਾ ਨਾ ਤੇ ਓ ਆਪਨਾ ਬਿਮ ਬਿਮਾਰ ਵੀ ਭੁੱਲ ਜਾਂਦਾ ਵੇ, ਬੰਦਾ ਕਹਿੰਦਾ ਬੇਸ਼ੱਕ ਮੈਂ ਨਾ ਪੰਜ ਮਿੰਟ ਵੇ ਖਾਂਗਾ। ਮੋਬਾਈਲ, ਬੰਦਾ ਕਹਿੰਦਾ ਮੈਂ ਨਾ ਪੰਜ ਮਿੰਟ ਵੇਖ, ਹਾਂ।
ਜਿਵੇਂ ਤੁਸੀਂ ਕਹੋਗੇ ਨਾ, ਪੰਜ ਮਿੰਟ ਵੇਖਨਾ ਤੇ ਤੁਹਾਡੇ ਕੋਲ ਅੱਧਾ ਘੰਟਾ ਜਾਂ ਇੱਕ ਘੰਟਾ ਚੱਲ ਹੀ ਜਾਏਗਾ ਆਰਾਮ ਨਾਲ।
ਮਿੰਟ ਚ ਖਤਮ ਹੁੰਦਾ, ਹਾਏ ਬੰਦਾ ਕਹਿੰਦਾ ਮੈਂ ਤਾਂ ਪੰਜ ਮਿੰਟ ਕਯਾ ਸੀ ਤੇ ਅੱਧਾ ਘੰਟਾ ਹੋ ਗਿਆ।
ਹਾਂਜੀ ਚਲੋ ਠੀਕ ਹੈ, ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ।